ਸਤ ਸਿ੍ ਅਕਾਲ ਹੋਰ ਸੁਣਾਓ ਕੀ ਹਾਲਚਾਲ ਹੈ
ਵਧੀਆ ਵਧੀਆ ਤੁਸੀਂ
ਸਾਡੇ ਵਧੀਆ ਸਿਹਤਾਂ ਠੀਕ ਠਾਕ ਹੈਲੋ
ਕੁਜ ਨਹੀ ਕੁਜ ਫਰੀ ਬ
ਹਾਂਜੀ ਹਾਂਜੀ ਅੱਛਾ ਹੋ
ਫੀ ਬੈਠੇ ਸੀ ਮੈਂ ਕਿਹਾ ਕੁੱਝ ਨੀ ਕਰਦੇ ਤੁਸੀਂ ਸੁਣਾਓ ਹਾਂਜੀ ਹਾਂਜੀ ਸੁਣਾ।
ਹਮ ਕੀ।
ਤੁਂ ਕਰ ਲਿਆ ਕੰਮ। ਅਸੀਂ ਅਜ ਬਣਾਏ ਸੀ ਪਨੀਰ ਭੁਰਜੀ।
ਖਾਲੀ ਤੁਸੀਂ ਦੱਸੋ। ਹੈਲੋ। ਹੈਲੋ। ਹੈਲੋ।